ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ
ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਕਾਲਲ ਹੋਰ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੁਣਾਓ ਜੀ
ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਹੋਰ
ਸਭ ਠੀਕ ਹਾਂਜੀ ਸਭ ਠੀਕ ਆ ਜੀ ਹਾਂਜੀ ਹਾਂਜੀ ਠੀਕ ਹੈ ਹਾਂ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ ਹੈ
ਹਾਂ ਸਭ ਵਧੀਆ ਬੱਚਿਆਂ ਦਾ ਕੱਲ੍ਹ ਪਤਾ ਲੱਗਿਆ ਕਿ ਛੁੱਟੀ ਹੈ ਤੇ ਬੱਚੇ ਅਹ ਸਵੇਰੇ ਪੰਜ ਵਜੇ ਚਲੇ ਗਏ ਨੇ ਨਾਨਕੇ ਆਪਣੇ
ਗਏ ਨਾਨਕੇ ਅੱਛਾ ਚਲੋ ਠੀਕ ਆ ਫਿਰ ਅੱਛਾ ਅੱਛਾ ਠੀਕ ਹੈ ਚਲੋ ਬਈ ਆ ਨਹੀਂ ਨਹੀਂ ਬੜੀ ਤਦ ਹੀ ਮੈਂ ਕਹਿ ਰਹੀ ਆ ਸ਼ਾਂਤੀ ਜੀ ਬੜੀ ਲੱਗਦੀ ਪਈ ਹਂਜੀ ਬਿਲਕੁਲ ਸ਼ਾਂਤੀ ਲੱਗ ਰਹੀ ਆ ਹੀ ਨਹੀਂ ਰਹੀ ਕੋਈ ਹਾਂਜੀ ਹਾਂ ਬੱਚਿਆਂ ਨਾਲ ਹੀ ਹੁੰਦੀ ਰੌਣਕ ਤੁ ਹਮ ਹਾਂ ਤੁ ਤੁਸੀਂ ਫੇਰ ਕੱਲੇ ਹੋ ਅੱਜ ਘਰ
ਹਾਂ ਮੈਂ ਕੱਲੀ ਹਾਂ ਗਗਨ ਕੰਮ ਤੇ ਗਿਆ ਹੋਇਆ
ਕੰਮ ਤਾਂ ਚਲੋ ਰਾਤੀ ਆਉਣਗੇ ਨਾ ਸਭ ਜਣੇ ਹਾਂਜੀ ਹਾਂਜੀ ਅੱਛਾ ਭਾਜੀ ਘਰ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਆ ਫਿਰ ਤੂਫਾਨ ਜ ਚੱਲਦਾ ਪਿਆ ਚਲੋ ਵਧਆ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਚਲੋ ਟਾਈਮ ਪਾਸ ਹੋਜੇਗਾ ਹਾਂ ਠੀਕ ਹੈ ਤੇ ਫਿਰ ਉਹ ਟ੍ਰੇਨ ਵਗੈਰਾ ਚ ਗਏ ਹੈ ਜਾਂ ਆਪਣੀ ਗੱਡੀ ਵਗੈਰਾ ਚ ਕਿਸ ਤਰ੍ਹਾਂ ਗਏ ਬੱਚੇ ਅੱਛਾ ਟ੍ਰੇਨ ਦੀਆਂ ਟਿਕਟਾਂ ਨੇ ਅੱਛਾ ਆ
ਕਰ ਦਿੱਤੀ ਸੀ ਹਾਂਜੀ
ਠੀਕ ਹੈ ਥੋੜ੍ਹਾ ਹੀ ਉਹਨਾਂ ਦਾ ਸਫ਼ਰ ਹੋਏਗਾ ਨਾ ਇੱਥੋਂ ਥੋੜ੍ਹੀ ਦੇਰ ਦਾ ਹੀ ਹੋਏਗਾ
ਨਾ ਉਹਨਾਂ ਦੇ ਘੱਟ ਤੋਂ ਘੱਟ ਵੈਸੇ ਤਾਂ ਚਾਰ ਘੰਟੇ ਦਾ ਉਹਨਹਾ ਰਸਤਾ ਬਣ ਗਿਆ ਤੇ ਉੱਥੋਂ ਉਹਨਾਂ ਨੂੰ ਢਾਈ ਘੰਟੇ ਲੱਗ ਪਏ ਨੇ
ਅੱਛਾ ਚਲੋ ਫੇਰ ਵੀ ਬੜਾ ਫਰਕ ਚਾਰ ਤੋਂ ਢਾਈ ਘੰਟੇ ਦਾ ਬਹੁਤ ਫਰਕ ਹੈ ਹਜੀ ਹ ਅੱਛਾ ਅੱਛਾ ਅੱਛਾ ਅੱਛਾ ਚਲੋ ਵਧੀਆ ਆਰਾਮ ਨਾਲ ਪਹੁੰਚ ਕੇ ਘਰ
ਘਰ ਪਹੁਤ ਕੇ ਠੰਡੇ ਠੰਡੇ ਹੋਰ
ਠੰਡੇ ਠੰਡੇ ਪਹੁੰਚ ਗਏ ਹਾਂਜੀ ਚਲੋ ਇਹ ਵੀ ਟਾਈਮ ਹੁੰਦਾਛੁੱ ਦਾ ਵੀ ਬੱਚਿਆਂ ਦਾ ਵੀ ਰੌਣਕਾਂ ਮੇਲੇ ਲਾਣੇ ਨਾਨਕੇ ਤੇ ਜਾ ਕੇ
ਹੋ ਗਈਆਂ ਨੇ ਫੇਿਰ ਇਹਨਾਂ ਦਾ ਫਿਰ ਜਾ ਕਲਾਸ ਵਿਚ ਹੈਗਾ ਨਾ ਵੱਡਾ ਬੱਚਾ ਤੇ ਉਹਦੀ ਫਿਰ ਕਲਾਸਾਂ ਸ਼ੁਰੂ ਹੋ ਜਾਣੀਆਂ ਸਕੂਲੋਂ ਨੂੰ ਇੱਕ ਹਫਤੇ ਦੀ ਛੁੱਟੀ ਮਿਲਣੀ ਹੈ ਤੇਰੀ ਮੰਮੀ ਦੋ ਤਿੰਨ ਦਿਨ ਲ ਗਾਵਾਂ ਮੈਂ ਕਿਹਾ ਚਲੋ ਜਾਓ ਲਗਾਆਓ
ਫਿਰ ਇਹੀ ਬਾਨਾ ਹੁੰਦਾ ਬਾਨੇ ਨਾਲ ਜਾਇਨ ਹੁੰਦਾ
ਹਾਂ ਫੇਰ ਉਹ ਕਹਿੰਦੀ ਬੇਟੀ ਆ ਜਾਏਗੀ ਤੇ ਫਿਰ ਤੁਸੀਂ ਅਹ ਮੈਂ ਨਹੀਂ ਨਿਕਲ ਪਾਵਾਂਗੀ ਨਾਲ ਬੱਚਿਆਂ ਦੀ ਛੁੱਟੀ ਵੀ ਨਹੀਂ
ਹਾਂਜੀ ਆ ਇਹ ਵੀ ਠੀਕ ਹਾਂਜੀ ਹਾਂ ਚਲੋ ਠੀਕ ਹੈ ਜੀ। ਆ ਫਿਰ ਤੁਹਾਡੇ ਵੀ ਆ ਜਾਣਗੇ ਫਿਰ ਰੌਣਕਾਂ ਹੋਰ ਡਬਲ ਹੋ ਜਾਣਗੀਆਂ। ਬੱਚਿਆਂ ਚ ਤੇ ਵੈਸੇ ਵੀ ਟਾਈਮ ਦਾ ਪਤਾ ਨੀ ਲੱਗਦਾ ਤੇ ਬੱਚੇ ਨਹੀਂ ਘਰ ਹੋਣ ਤੇ ਫੇਰ ਟਾਈਮ ਪਾਸ ਵੀ ਨਹੀ ਹੁੰਦਾ। ਹਾਂ ਟਾਈਮ ਨਿਕਲਦਾ ਵੀ ਨੀ ਫੇਰ ਹੁਣ ਸਾਰਾ ਦਿਨ ਚਾਹੇ ਅਸੀਂ ਬੋਲਦੇ ਰਹਿੰਦੇ ਹਾਂ, ਉਹਨਾਂ ਨੂੰ ਤੇ ਜਿਹਰਾ ਜੇ ਚਲੇ ਜਾਂਦੇ ਆ ਤੇ ਫੇਰ ਘਰ ਐਜ ਸ਼ਾਂਤੀ ਹੋ ਜਾਂਦੀ।
ਖਾਲੀ ਹੋ ਜਾਂਦਾ ਘਰ ਸਹੀ ਕਹਿ ਰਹੇ ਹੋ ਤੁ
ਵਾਜ਼ ਮਤਲਬ ਤੁਹਾਡੇ ਗੱਲ ਤੋਂ ਹੀ ਪਤਾ ਲੱਗ ਰਿਹਾ ਵੀ ਘਰ ਬਿਲਕੁਲ ਸ਼ਾਂਤ ਇਕ ਦਮ ਨਹੀਂ ਤੇ ਅੱਗੇ ਗੱਲ ਕਰਨੇ ਆ ਨਾ ਕੋਈ ਨਾ ਕੋਈ ਆਵਾਜ਼ ਜਾਂ ਕੁਛ ਨਾ ਕੁਛ ਚੱਲਦਾ ਰਹਿੰਦਾ, ਹਾਂਜੀ ਹਾਂ ਹਾਂ ਨਾਲੇ ਕੋਈ ਟੀਵੀ ਕੋਈ ਫੋਨ ਚੱਲਦਾ ਰਹਿੰਦਾ ਨਾ
ਫੋਨ ਚਲਾਦੇ ਇ ਨੇ ਉਹ ਬੰਦ ਕਿੱਥੇ ਕਰਦੇ ਨੇ ਸਾਰਾ ਦਿਨ
ਹਾਂਜੀ। ਚਲੋ ਬੱਚਿਆਂ ਦਾ ਕੰਮ ਬੱਚੇ ਵੇਖਣਾ ਫਿਰ ਸਾਰਾ ਦਿਨ ਕਰਨਾ ਕੀ ਛੁੱਟੀ ਵਾਲੇ ਦਿਨ ਉਹਨਾਂ ਨੇ ਹੋਰ ਬੱਚਿਆਂ ਦਾ ਕੰਮ ਏ, ਹਾਂਜੀ।
ਤੁਹਾਨੂੰ ਪਤਾ ਹੈ ਨਾ ਘਰ ਫਿਰ
ਹਾਂਜੀ ਹਾਂ ਸ਼ਾਂਤੀ ਪੂਰੀ। ਅੱਛਾ-ਅੱਛਾ ਉਪਰੋਂ ਠੀਕ ਏ ਐ ਹਮ। ਅੱਛਾ। ਅੱਛਾ।
ਥੋੜੀ ਦੇਰੀ ਇ ਹੋਈ ਉੱਤੇ ਗਏ ਨੂੰ
ਅੱਛਾ-ਅੱਛਾ। ਠੀਕ ਹੈ ਹਾਂ ਉਹ ਵੀ ਫਿਰ ਚੱਲਦਾ ਰਹਿੰਦਾ ਨਾ ਉਹਨਾਂ ਦਾ ਵੀ ਇਸ ਤਰ੍ਹਾਂ ਹੀ ਹਮ ਬੱਚੇ ਉਹਨਾਂ ਦੇ ਉਹਨਾਂ ਦੇ ਲਗਾ ਕੇ ਉਹਨਾਂ ਦੇ ਬੱਚੇ ਹੋ ਗਏ ਆ ਨਾ ਪਹਿਲੇ ਛੁੱਟੀਆਂ ਉਹਨਾਂ ਨੇ ਪਹਿਲੇ ਆ ਗਏ ਸੀ ਹਫ਼ਤਾ ਹੁਣ ਉਹ ਨੀ ਨਾ ਆ ਰਹੇ ਨਾਲੇ ਗਰਮੀ ਉਹ ਉਹ ਜਿਆਦਾ ਛੋਟੇ ਆ ਨਾ ਬੱਚੇ ਉਹ ਨਾਲੇ ਗਰਮੀ ਜ਼ਿਆਦਾ ਉਹ ਘਰ ਹੀ
ਆਹ ਨਾ ਨਾ ਗਰਮੀ ਤੇ ਮਤਲਬ ਹੀ ਨਹੀਂ ਭੇਜਣਾ ਤੁ
ਾਂ ਨਾਲੇ ਹੁ ਉਹ ਬਹੁਤ ਛੋਟੇ ਆ ਹਾਂਜੀ ਹਾਂਜੀ ਹਾਂਜੀ ਉਹ ਜਿਆਦਾ ਛੋ ਹਾਂਜੀ ਬਿਲਕੁਲ
ਇਸ ਕਰਕੇ ਤੇ ਹੁਣ ਉਹ ਪਹਿਲੇ ਹੋਆ ਹੀ ਨਹੀਂ ਹਫ਼ਤਾ ਦਸ ਦਿਨ ਲ
ਹਜੀ ਹਾਂਜੀ ਹਾਂਜੀ ਹਾਂ ਆਏ ਸੀ ਮੇਰੇ ਕੋਲ ਵੀ ਆਏ ਸੀ ਇੱਧਰ ਹਾਂ ਬਹੁਤ ਛੋਟਾ ਤਾਂ ਵਿਚਾਰਾ ਬਹੁਤ ਉਹ ਵੀ ਸੀ ਨਾ
ਤੁਹਾਡੀ ਆਵਾਜ਼ ਘੱਟ ਆ ਰਹੀ ਭੈਣ ਜੀ
ਹਾਂਜੀ ਆਵਾਜ਼ ਘੱਟ ਆ ਰਹੀ ਹੈ ਆਵਾਜ਼ ਵਿੱਚ ਵੀ ਜ ਹੋ ਜਾਂਦੀ ਕਿਸੇ ਵੇਲੇ ਐਪ ਦੀ ਹੁੰਦੀ ਹੈ ਦਿੱਕਤ ਹਾਂਜੀ ਹਾਂਜੀ ਹੋਰ ਤੁਸੀਂ ਸੁਣਾ ਹਾਂਜੀ ਠੀਕ ਹੈ।
ਹੋਰ ਸੁਣਾੋ ਹੋਰ ਸਰਦਾਰ ਸਾਹਿਬ ਆ ਗਏ ਤੁਹਾਡੇ?
ਨਹੀਂ ਨਹੀਂ ਇਹ ਆਉਂਦੇ ਨੌ ਸਾਢੇ ਨੌ ਵਜੇ ਆਉਣਾ ਇਹਨਾਂ ਨੇ। ਇਹ ਖਾਣਾ ਆਪਣਾ ਨਾ ਉੱਥੇ ਹੀ ਖਾਂਦੇ ਕਿਉਕਿ ਖਾਣਾ ਇਹਨਾਂ ਨੇ ਅੱਠ ਵਜੇ ਤੱਕ ਖਾ ਲੈਣਾ ਹੁੰਦਾ। ਰਾਤੀ ਜਿਆਦਾ ਲੇਟ ਨਹੀਂ ਖਾਂਦੇ। ਹਾਂ ਅਸੀਂ ਮੈਂ ਮਤਲਬ ਮੇ ਅੱਠ ਵਜੇ ਮੇਰਾ ਖਾਣਾ ਤਿਆਰ ਹੁੰਦਾ ਡਿਨਰ। ਹਾਂ। ਫਿਰ ਫੋਨ। ਕਰਦੇ ਆ ਜਾਂ ਮੁੰਡਾ ਭੇਜ ਦਿੰਦੇ ਆ ਕੋਈ ਜਾਂ ਅਸੀਂ ਘਰੋਂ ਕਿਸੇ ਨੂੰ ਭੇਜ ਦੇ ਫਿਰ ਮੈਂ ਪੈਕ ਕਰਕੇ ਭੇਜ ਦਿੰਦੀ ਹਾਂ। ਕਿਉਂਕਿ ਫਿਰ ਆਂਦਿਆ ਇਹਨਾਂ ਨੂੰ ਦਸ ਵਜ ਜਾਂਦੇ ਆ ਤੇ ਉਸ ਟਾਈਮ ਤੱਕ ਖਾਣਾ ਚਲੋ ਹਜ ਜ਼ਮ ਹੋ ਜਾਂਦਾ ਐ ਇਹਨਾਂ ਨੁ। ਡਾਇਜੈਸਟ ਹੋ ਜਾਂਦਾ ਆਦਤ ਪਈ ਦੀ ਐ ਨਾ ਇਹਨਾਂ ਨੂੰ। ਲੇਟ ਇਹ ਖਾ ਨਹੀਂ ਸਕਦੇ। ਹਮ। ਲੇਟ ਖ਼ਾਨੇ ਹਾਂਜੀ ਹਾਂਜੀ ਹਜੀ। ਜੀ ਹਾਂਜੀ। ਉਹ ਫਿਰ ਲੇਟ ਜਾਂ ਇੱਕ ਸੈਟ ਸੇਟੁਰਡੇ ਰੱਖਿਆ ਦਾ ਐ ਕਿਉਂ ਸਨਡੇ ਨੂੰ ਚਲੋ ਛੱਟੀ। ਰਟੀ ਹੁੰਦੀ ਐ ਫੇਰ ਉੱਠਣਾ ਹੁੰਦਾ ਹੈ ਫਿਰ ਆਰਾਮ ਨਾਲ ਹੀ। ਸੈਟਰਡੇ ਪਾਵੇ ਥੋੜਾ ਲੇਟ ਕਰ ਲੈਂਦੇ ਆ ਹਾਂ। ਸ਼ਨੀਵਾਰ ਹਾਂ ਕਿਉਂਕਿ ਐਤ ਫੇਰ ਆਰਾਮ ਨਾਲ ਉੱਠਣਾ ਹੁੰਦਾ ਨੀ ਤੇ ਸਵੇਰੇ ਚਾਰ ਵਜੇ ਉੱਠਦੇ ਆ ਨਾ ਤੇ ਫੇਰ ਉਹ ਫਿਰ ਰਾ ਤੀ ਲੇਟ ਖਾਣਾ ਖਾਵਾਗੇ ਤੇ ਫੇਰ ਨਹੀਂ ਹਜ਼ਮ ਹੁੰਦਾ ਆਪ ਅਪਣਾ ਅਪਣਾ ਇੱਕ ਸਿਸਟਮ ਵੀ ਬਣ ਜਾਂਦਾ ਐ ਨਾਂ ਸ਼ੁਰੂ ਤੋਂ ਆਦਤ ਐ ਹਾਂਜੀ। ਹਾਂ ਸਵੇਰੇ ਚਾਰ ਵਜੇ ਉੱਠਣਾ ਹੁੰਦਾ ਐ ਇਹਨਾਂ ਨੇ। ਚਲੋ, ਅਵਾਜ ਬਹੁਤ ਘੱਟ ਹੋ ਗਈ ਤੁਹਾਡੀ ਇਕ ਦਾਮ ਹੀ ਘੱਟ ਹੋ ਜਾਂਦੀ ਹੈ। ਓਹ ਫੇਰ ਪਿੱਛੋਂ ਹੀ ਫੇਰ ਦਿੱਕਤ ਹੋਏਗੀ ਨਾ ਕੁਛ ਇਹਨਾਂ ਵਿੱਚ ਹੀ ਦਿਕ ਦਿੱਕਤ ਹੋਏਗੀ। ਹਾਂਜੀ, ਅੱਜ ਮੌਸਮ ਵੀ ਖ਼ਰਾਬ ਹੈ ਨਾ ਮੌਸਮ ਵੀ ਖਰਾਬ ਹੋਣ ਕਾਰ ਹਜੀ-ਹਾਂਜੀ ਮੌਸਮ ਦੀ ਵੀ ਹੋ ਸਕਦੀ ਨਾ ਪ੍ਰੋਬਲਮ, ਹਾਂਜੀ ਹਾਂ ਮੈਂ ਤੇ ਬਾਹਰ ਹੀ ਆ ਵੈਸੇ ਬਿਲਕੁਲ
ਦੀ ਫਿਰ ਸਹੀ ਹੋ ਜਾਂਦੀ ਹੈ।
ਹਾਂਜੀ-ਹਾਂਜੀ। ਉਹ ਮੌਸਮ ਕਰਕੇ ਹੋਏਗੀ ਦਿੱਕਤ। ਅੱਜ ਅਸੀ, ਮੈਂ ਦਾਲ ਬਣਾਈ ਸੀ ਇਸ ਟਾਈਮ ਮੂੰਗੀ ਸਾਬਤ, ਦਾਲ ਬਣਾਈ ਬਸ ਇਸ ਟਾਈਮ ਤੇ ਥੋੜਾ ਲਾਈਟ ਕੀ ਖਾਂਦੇ ਇਹਨਾਂ ਨੇ ਜ਼ਿਆਦਾ ਨੀ ਜ਼ਿਆਦਾ ਵੀ ਨੀ ਖਾਂਦੇ, ਬਸ ਇੱਕ ਡੇਢ ਚਪਾਤੀ ਖਾਣੀ ਹੈ, ਤੇ ਦਾਲ ਬਸ, ਸਵੇਰੇ ਚਾਵਲ ਵੀ ਬਣਾਏ ਸੀ ਤੇ ਨਾਲ ਉਹ ਬਣਾਏ ਸੀ ਟੀਂਡੇ, ਟੀਡੇ ਬਣਾਏ ਸੀ। ਹਾਂ ਨਾਲ ਨਮ ਕੀਨ ਚਾਵਲ ਬਣਾ ਲਏ। ਹਾਂਜੀ।
ਅਸੀ ਬੈਗਣ ਬਣਾਏ ਸੀ, ਆਲੂ ਬੈਗਣ।
ਅੱਛਾ-ਅੱਛਾ, ਆਲੂ ਬੈਗਣ ਸਆਦ ਬਣਦੇ ਏ ਅਛਾ, ਠੀਕ ਹੈ। ਹਾਂਜੀ, ਹਾਂਜੀ। ਠੀਕ ਹੇ, ਹਾਂਜੀ-ਹਾਂਜੀ ਹਾਂ ਲੇਟ ਹੋ ਜਾਂਦਾ ਹ ਨਹੀਂ ਹੁੰਦਾ ਤਕਰੀਬਨ ਇਨਾ ਟਾਈ ਟਾਈਮ ਤਾਂ ਸਭ ਘਰਾਂ ਚ ਚੁੰਦਾ ਹੀ ਏ। ਦਸ ਤੇ ਵਾਜ ਹੀ ਜਾਂਦੇ ਆ, ਪਰ ਇਹਨਾਂ ਦੀ ਸ਼ੁਰੂ ਤੋਂ ਇਹੀ ਰੁਟੀ ਟੀਨ ਹੇ ਨਾ ਫੇਰ ਇਸ ਤਰ੍ਹਾਂ ਫੇਰ ਮੈਂ ਵੀ ਉਹਨਾਂ, ਇਹਨਾਂ ਦੇ ਅਨੁਸਾਰ ਕਰਨੀ ਹੈ ਨਾ ਕੰਮ ਜਿਵਨੀ ਦੇਰ ਏਨੇ, ਦੁਪਹਿਰੇ ਵੀ ਇਹਨਾਂ ਨੇ ਇੱਕ ਡੇਢ ਵਜੇ ਮੇਰਾ ਖਾਣਾ ਤਿਆਰ ਹੁੰਦਾ ਏ। ਚਾਹੇ ਡੇਢ ਵਜੇ ਖਾਣ, ਦੋ ਵਜੇ ਖਾਣ ਉਹ ਏਨਾ ਦੀ ਮਰਜ਼ੀ ਹੈ। ਸਾਡੇ ਤਿਆਰੀ ਹੋਏਗੀ ਵੀ ਜਿਸ ਜਿਸਲੇ ਮਰਜ਼ੀ ਖਾਓ ਹ ਇਸ ਤੋ ਲੇਟ ਨਹੀਂ ਖਾਂਦੇ। ਫਰ ਚਲੋ ਕੋਈ ਆਇਆ ਗਿਆ ਹੋਇ ਜਾਂ ਕੋਈ ਫੰਕਸ਼ਨ ਹੋਏ ਜਾਂ ਕਿਤੇ ਗਈ ਦੇ ਹੋਈਏ, ਫੇਰ ਤੇ ਥੋੜਾ ਆਪਣਾ ਟਾਈਮ ਚੇਂਜ ਹੋ ਜਾਂਦਾ, ਕਿਤੇ ਬਾਹਰ ਆਣ ਜਾਣ ਨਾਲ ਫਿਰ ਤੇ ਚਲੋ ਹੋ ਜਾਂਦਾ ਨਾ ਕਿਤੇ, ਹਾਂ ਅਪ ਆਪਣੇ ਘਰ ਦਾ ਤੇ ਇੱਕ ਸਿਸਟਮ ਹੁੰਦਾ ਨਾ ਉੱਠਣਾ ਬੈਠਣਾ ਬਈ ਕੰਮ ਤੇ ਆਉਣਾ ਜਾਣਾ ਫੇਿਰ ਉਹ ਸਿਸਟਮ ਸ਼ਮ ਨਾਲ ਹੀ ਫਰ ਖਾਣਾ ਪੀਣਾ ਖਾਂਦੇ ਆ ਹਾਂਜੀ ਹਾਂ ਹਾਂ ਨਹੀਂ ਨਹੀਂ ਮੈਂ ਪਹਿਲਾਂ ਇਹਨਾਂ ਦੀ ਰੋਟੀ ਪਾਣੀ ਵੱਲ ਧਿਆਨ ਰੱਖਣੀ ਆਪਣਾ ਕੰਮ ਮੈਂ ਬਾਅਦ ਚ ਚਾਹੇ ਕੁਛ ਵੀ ਕਰਾਂ ਪਹਿਲਾਂ ਧਰ ਦਾ ਧਿਆਨ ਰੱਖਣਾ ਮੈਂ ਵੀ ਖਾਣਾ ਟਾਈਮ ਸਭ ਕੁਛ ਹੋਣਾ ਚਾਹੀਦਾ ਹਾਂਜੀੇ ਕਿੰਨੇ ਵਜੇ ਖਾਲ ਬੱਚੇ ਵੀ ਫੇਰ ਸਾਢੇ ਅੱਠ ਤੱਕ ਇਹ ਵੀ ਖਾ ਲੈਂਦੇ ਆ ਰਾਤ ਤਾਂ ਇਹਨਾਂ ਨੇ ਬੱਚਿਆਂ ਨੇ ਸਾਨੂੰ ਵੀ ਆਦਤ ਹੋ ਗਈ ਹੈ ਇਹਨਾਂ ਨੂੰ ਭੇਜ ਕੇ ਫੇਿਰ ਅਸੀਂ ਨਾਲ ਹੀ ਆਪਣਾ ਖਾ ਲੈਣਾ
ਹਮ
ਸਾਢੇ ਅੱਠ ਤੱਕ ਫੇਿਰ ਰਾਤੀ ਕੋਈ ਦੁੱਧ ਵਗੈਰਾ ਜਾਂ ਬੱਚਿਆਂ ਨੇ ਕੌਫੀ ਪੀਣੀ ਹੋਏ ਕੋ ਪੀ ਲੈਂਦੇ ਨੌ ਸਾਢੇ ਨੌ ਵਜੇ ਉਹਨਾਂ ਦੀ ਮਰਜ਼ੀ ਹਾਂਜੀ ਜੋ ਬੱਚਿਆਂ ਨੇ ਪੀਣਾ ਹੋਏ ਤੇ ਫੇਰ, ਹਾਂਜੀ। ਹਾਂਜੀ ਹਾਂਜੀ ਹਾਂ ਠੀਕ ਬਸ ਵਧੀਆ ਵਧੀਆ ਹਾਂਜੀ। ਸਤਿ ਸ੍ਰੀ ਅਕਾਲ ਜੀ।